ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ?
ਹਾਂਜੀ ਆਵਾਜ਼ ਨੀ ਆ ਰਹੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।
ਹੋਰ ਜੀ ਕੀ ਹਾਲ ਚਾਲ ਹੈ?
ਹਾਲ ਚਾਲ ਬਸ ਅੱਜ ਤੇ ਮਾੜਾ ਹੀ ਹੋਇਆ ਦਾ ਬਸ ਸਵੇਰ ਦਾ।
ਕਿਉਂ ਕੀ ਗੱਲ?
ਪਤਾ ਨੀ ਦਿਲ ਘਬਰਾਈ
ਦਿਲ ਘਬਰਾਉੰਦਾ ਨਿੰਬੂ ਪਾਣੀ ਪੀਓ।
ਨਿੰਬੂ ਪਾਣੀ ਪੀਤਾ ਸੀ ਬਸ ਅੱਜ ਸਮਝ ਹੀ ਨਹੀਂ ਆ ਰਿਹਾ ਅੱਜ ਪਤਾ ਨਹੀਂ ਕੀ ਹੁੰਦਾ ਪਿਆ।
ਗਰਮੀ ਵੀ ਬੜੀ ਜਿਆਦਾ ਹੁੰਦੀ ਵੀ ਹੈਨਾ ਇਸ ਕਰਕੇ ਜ਼ਿਆਦਾ ਦਿਲ ਘਬਰਾਉਂਦਾ ਪਿਆ।
ਹੋਰ ਕੀ ਕਰਨਾ ਫੇਰ?
ਹੋਰ?
ਹੋਰ ਬਸ ਕੁਛ ਨਹੀਂ। ਕਿੱਥੇ ਗੇੜੇ ਲਾਈਏ ਸਾਡੇ ਘਰ ਵਾਲੇ ਛੱਡ ਕੇ ਘਰ ਆਪ ਬਾਹਰ ਚਲੇ ਗਏ ਨੇ। ਹ ਬੜੀ ਅਸੀਂ ਹੁਣ ਬਸ ਰਸੋਈ ਚ ਲੱਗਾਗੇ ਸਾਡਾ ਹੁਨ ਐ ਕੰਮ ਏ ਰਾਤ ਵੇਲੇ।
ਅੱਛਾ ਚਲੋ, ਉਹ ਵੀ ਕੰਮ ਜਰੂਰੀ ਐ।
ਹਾਂ ਬਸ ਏ ਵੀ ਜ਼ਰੂਰੀ ਏ ਬਸ।
ਹਾਂ
ਤੁਸੀਂ ਸੁਣਾਓ ਹੋਰ ਕੀ ਕਰਦੇ ਪਏ ਔ।
ਅਸੀਂ ਵੇਲੇ।
ਤੁਸੀਂ ਵੇਲੇ ਹੀ ਰਹਿੰਦੇ ਔ ਕਿ?
ਜੀ ਹਰ ਵੇਲੇ ਵੇਲੇ।
ਚਲੋ ਵੇਲੇ ਆ ਵੀ ਕਿਸੇ-ਕਿਸੇ ਕੋਲ ਈ ਕਿਸੇ ਕੋਲ ਈ ਕੰਮ ਹੁੰਦਾ ਅੱਛਾ-ਅੱਛਾ ਤੁਹਾਡਾ ਸਵੇਰ ਦਾ ਹੁੰਦਾ ਠੀਕ। ਐ ਵੀ ਸਈ ਏ ਸਵੇਰ ਸਾਨੂੰ ਰਾਤ ਵੇਲੇ ਲਮਕਾਇਆ ਦੇ।
ਹੈ?
ਸਾਨੂੰ ਰਾਤ ਵੇਲੇ ਲਮਕਾਇਆ ਦਾ।
ਅੱਛਾ।
ਹੋਰ ਸਾਰਾ ਦਿਨ ਅਸੀਂ ਵੇਲੇ ਹੁੰਦਾ
ਤੁਸੀਂ ਸਾਰਾ ਦਿਨ ਵੇਲੇ ਫੋਨ ਕੰਮ ਕਰਨਾ ਅਸੀਂ ਸਾਰਾ ਦਿਨ ਕੰਮ ਕਰਨੇ ਆ ਹੁਨ ਅ ਸੀ ਵੇਲੇ।
ਅੱਛਾ ਆ ਦਿਨ ਚਲੋ ਅਸੀਂ ਵੀ ਕਰਦੇ ਹਾਂ ਰੋਟੀ ਪਾਨੀ ਦੀ ਡਿਊਟੀ ਰਾਤ ਵੇਲੇ ਹੁੰਦੀ ਏ ਮੇਰੀ।
ਅੱਛਾ-ਅੱਛਾ ਚਲੋ ਕੋਈ ਨੀ। ਵਧੀਆ ਸਗੋ ਬਸ ਵਧੀਆ ਤੁਸੀਂ ਦੱਸੋ।
ਕੁਛ ਨੀ ਬਸ ਵੇਲੇ ਬੈਠੇ ਆ ਬਸ ਬੱਚੇ ਬੜਾ ਤੰਗ ਕਰਦੇ ਪਏ ਨੇ।
ਬੱਚਿਆਂ ਦਾ ਤਾਂ ਕੰਮ ਈ
ਬਸ ਬੜਾ ਤੰਗ ਕਰਦੇ ਨੇ ਸਿਰ ਖਾ ਜਾਂਦੇ ਨੇ ਸਾਰਾ।
ਬੱਚਿਆਂ ਵਗੈਰ ਰੌਣਕ ਵੀ ਨੀ ਲੱਗਦੀ, ਹੋਰ। ਸਾਡੇ ਨਾਨੀ ਕਾਰ ਗਏ ਦੇ ਸਨ ਦਸ ਦਿਨ ਬਾਰਾਂ ਦਿਨ ਲਾ ਆਏ ਨੇ ਤੇ ਕਾਰ ਸਾਰਾ ਪਿੱਛੇ ਸੁਨਾ-ਸੁਨਾ ਹੋਆ ਦਾ ਸੀ। ਦਿਲ ਹੀ ਨੀ ਸੀ ਲੱਗਦਾ, ਹੋਰ ਨਾਨੀ ਕਾਰ ਗਏ ਸਾ। ਆਏ ਸ਼ਨੀਵਾਰ ਆਏ ਨੇ, ਸ਼ਨੀਵਾਰ ਆਏ ਨੇ ਹਾਂ। ਦਸ-ਬਾਰਾਂ ਦਿਨ ਲਾ ਆਏ ਨਾਨੀ ਕਾਰ।
ਬਨ ਚੁੱਕਿਆ ਹੋਣਾ ਸਾਰਿਆਂ ਬੱਚਿਆਂ ਦਾ ਇਯੋ ਹਾਲ ਏ ਅਸੀਂ ਵੀ ਗੇ ਦੇ ਸੀ ਤੇ ਬਸ ਬੱਚੇ ਤਾਂਗ ਕਰਦੇ ਨੇ ਨਾਨੀ ਨੇ ਹੱਥ ਜੋੜ ਕੇ ਕੱਢਿਆ ਇਹਨਾਂ ਨੂੰ।
ਅੱਛਾ
ਬਸ ਹੁਣ ਕਾਰ ਆਏ ਨੇ ਦਾਦੀ ਦੀ ਸਲਵਾਰ ਖਿੱਚਦੇ ਨੇ ਕਦੀ ਕਮੀਜ਼ ਖਿੱਚਦੇ ਨੇ।
ਹੋਰ ਕੀ ਬੱਚਿਆਂ ਦਾ ਤੇ ਕਾਮ ਈ ਐ ਹੀ ਏ ਤੰਗ ਹੋਰ ਬੱਚਿਆਂ ਨੇ ਕਰਨਾ ਤੇ ਅਸੀਂ ਥੋੜਾ ਕਰਾਂਗੇ ਵੱਡੇ।
ਹਾਂ ਇਹ ਵੀ ਠੀਕ ਐ ਪਰ ਚਲੋ ਬੱਚੇ ਵੀ ਸਾਬ ਦੇ ਤੰਗ ਕਰਨ ਨਾ ਤੇ ਦਿਮਾਗ ਖਾਂਦੇ ਨੇ ਸਾਰਾ ਦਿਨ। ਹੂੰ ਹੋਰ ਸੁਣਾਓ ਕੀ ਬਨਾ ਲਿਆ ਅੱਜ ਤੁਸੀਂ। ਸ਼ਰੂਮਮ ਰਾਤ ਵੇਲੇ?
ਦੁਪਹਿਰੇ ਬਨਾਏ ਸੀ ਨਾ।
ਅੱਛਾ-ਅੱਛਾ ਮੈਂ ਮਸ਼ਰੂਮ ਬਨਾਏ ਰਾਤ ਵੇਲੇ। ਮਟਰ ਮਸ਼ਰੂਮ ਬਨਾਏ ਨੇ ਅਜ ਤੁਸੀਂ। ਅੱਛਾ-ਅੱਛਾ ਤੁਸੀਂ ਹੁਨ ਮਟਰ-ਮਸ਼ਰੂਮ ਖਾਨੇ ਨੇ।
ਹਾਂ ਹੋਰ।
ਸਾਨੂੰ ਵੀ ਸਵਾਦ ਲੱਗਦੇ ਨੇ ਸਾਨੂੰ ਵੀ ਸਵਾਦ ਲੱਗਦੇ ਨੇ ਪਰ ਹਜੇ ਬਣਾਏ ਨੇ ਜੇ ਮਿਸ਼ਰੂੰਮ ਮਹਿੰਗੀ ਹੋਣੀ ਸ਼ਾਇਦ?
ਹਾਂ ਕੋਈ ਪੰਜਾਹ ਰੁਪਇ ਡੱਬਾ ਦਿੱਤਾ
ਅਛਾ ਪੰਜਾਹ ਰੁਪਇ ਡੱਬਾ ਦੇਤਾ ਉਹਨੇ ਚਲੋ ਵਧੀਆ ਖਾਣਾ ਹੀ ਹੈ। ਕੀ ਕਰਨਾ
ਖਾਣਾ ਤੇ ਹੈ ਕੁਛ ਨਾ ਕੁਛ
ਹਮ।
ਹੋਰ ਕਰੇਲੇ ਭਿੰਡੀਆਂ ਭੁੰਡੀਆਂ ਖਾਂਦੇ ਕੋਈ ਨੀ ਹੈ ਨਾ ਘੀਆ ਖਾਂਦੇ ਨਾ ਘੀਆ, ੳਹ ਹੀ ਚੁਣ ਚੁਣ ਕੇ ਸਬਜ਼ੀਆਂ ਖਾਂਦੇ ਨੇ ਬੱਚੇ ਅੱਜ ਕੱਲ੍ਹ ਦੇ,
ਇਹ ਤੇ ਹੈ ਬੱਚਿਆਂ ਦੀ ਪਸੰਦ ਆਪਣੀ,
ਹੋਰ ਅਸੀਂ ਤਾਂ ਭਾਵੇਂ ਚਾਰ ਨਾਲ ਵੀ ਖਾ ਲਾਂਗੇ,
ਹੋਰ ਤੁਸੀਂ ਅਚਾਰ ਨਾ ਖਾ ਲੈਂਦੇ ਇਹ ਵੀ ਸਹੀ ਹੈ ਤੇ ਅਚਾਰ ਹੈਗਾ ਜੇ,
ਬੇਢੰਗੀ ਉਹਨਾਂ ਦੀ ਮਤਲਬ ਤੋਂ ਬਗੈਰ ਬਣਾ ਲੋ ਸਬਜ਼ੀ, ਤੇ ਫਿਰ ਕਿੰਨਾ ਲਈਦਾ ਮੈਗੀਆਂ ਮੈਗੀਆਂ ਬਣਾਓ ਤੇ ਪੋਹੇ ਬਣਾਓ,
ਬਸ ਜੀ ਮਹਿਗੀਆਂ ਪੋਹੇ ਆ ਤੇ ਮੰਗਣੇ ਮੰਗਣੇ ਇਹਨਾਂ ਨੇ ਕੀ ਕਰਨਾ,
ਅਚਾਰ ਹੀ ਮੁੱਕਾ ਪਿਆ ਸਾਡਾ ਹੁਣ ਪਾਉਣਾ ਅਸੀਂ ਐਰਕੀ ਕੀ, ਮੁੱਕਿਆਂ ਦਾ ਅਚਾਰ ਪਾਵਾਂਗੇ ਹੁਣ ਐਸ
ਚਾਰ ਪਾਉਣ ਵਾਲਾ ਹੋਇਆ ਤੁਹਾਡਾ,
ਹਾਂ, ਹੋਰ!
ਬਸ ਪਾਓ ਫੇਰ ਆਚਾਰ ਐਹੀ ਤੇ ਮੌਸਮ ਹੀ ਆਚਾਰ,
ਬਸ ਹੁਣ ਪਾ ਲੈਣਾ, ਅਗਲੇ ਹਫ਼ਤੇ ਪਾ ਲੈਣਾ।
ਅੱਛਾ।
ਹਾਂ।
ਵਧੀਆ ਅਚਾਰ ਇਹੀ ਮੌਸਮ ਚ ਅਚਾਰ ਵਧ, ਵਧੀਆ ਰਹਿੰਦਾ ਵੇਸੇ ਬਡੇ ਆਏ ਦੇ ਬਾਜ਼ਾਰ ਚੋਂ ਅਚਾਰ ਕਟ ਕੇ ਦਿੰਦੇ ਨੇ। ਹੁਣ ਆਮ ਬੜਾ ਆਏ ਦਾ ਅਂਬੀਆਂ, ਨਿੱਕੀਆਂ ਨਿੱਕੀਆਂ ਅਂਬੀਆ ਆਈ ਦਿਆ, ਹਮ,
ਐਰਕੀ ਚਟਨੀ ਵੀ ਪਵਾਵਾਂਗੇ ਥੋੜ੍ਹੀ ਜੀ।
ਅ ਚਟਨੀ ਅੱਛਾ ਓਹ ਜੇੜੀ ਮਿੱਠੀ ਚਟਨੀ ਪੈਂਦੀ ਏ ਨਾ। ਹਾਂ, ਓਹ ਵੀ ਸਵਾਦ ਲੱਗਦੀ ਏ ਪਰੌਂਠੀ ਨਾਲ, ਪਰੌਂਠੀ ਨਾਲ ਬੜੀ ਸਵਾਦ ਲਗਦੀ ਏ।
ਮੈਨੂੰ ਤੇ ਆਂਦੀ ਨੀ ਪਾਣੀ ਕਿਸੇ ਕੋ ਪਾਵਾਵਾਂਗੀ।
ਅੱਛਾ ਜੀ।
ਆ
ਮੇਰੀ ਭੂਆ ਪਾਂਦੀ ਓਹਦੇ ਕੋਲ ਪਵਾਵਾਂਗੀ।
ਭੂਆ ਤਾਡੀ ਲੋਕਲ ਰੈੰਦੀ? ਅੱਛਾ ਅੱਛਾ। ਬਸ ਠੀਕ।
ਤੁਸੀਂ ਕੀ ਚਾੜਿਆ ਅੱਜ?
ਅਸੀਂ ਭਿੰਡੀਆਂ ਬਣਾਈਆਂ ਜੇ।
ਖਾ ਲੈਂਦੇ ਨੇ ਭਿੰਡੀਆ?
ਭਿੰਡੀਆਂ ਖਾ ਲਾ ਗੇ, ਹੋਣ ਥੋੜ੍ਹੀ-ਥੋੜ੍ਹੀ ਲਾ ਕੇ। ਫੇਰ ਕੱਲ ਵੇਖੀ ਜੇਗੀ ਹੁਣ ਕੀ ਬਣਾਣੈ। ਨੀ ਭਿੰਡੀ ਤੇ ਖਾ ਲੈਂਦੇ ਨੇ ਖੁਸ਼ ਹੋ ਕੇ। ਅੱਛਾ।
ਭਿੰਡੀਆਂ ਨਾ ਸੁਣ ਕੇ ਢਿੱਡ ਪੀੜ ਹੋਣ ਲੱਗ ਜਾਂਦੀ‌।
ਅੱਛਾ ਜੀ। ਚਲੋ ਕਿਸੇ ਨੂੰ ਨਹੀਂ ਪਸੰਦ ਹੋਣ ਗੀਆ ਸਾਨੂੰ ਥੋੜੀ ਬੌਤੀ ਤੇ ਸੈਡ ਲਈ ਭਿੰਡੀਆਂ ਖਾ ਈ ਲਈ ਦੀਆਂ।
ਅਸੀਂ ਆਪ ਸਭ ਕੁੱਛ ਖਾ ਲੈਣੇ ਆਂ ਸਭ ਕੁੱਛ ਖਾ ਲਈ ਦਾ। ਘੀਆ, ਘੀਆ-ਤੋਰੀ, ਭਿੰਡੀ, ਟੀੰਡਾ, ਕਰੇਲਾ ਸਭ ਖਾ ਲੈਂਦਾ ਆਂ। ਕੋਈ ਨਾ ਕਰਾਨੀ ਹਾਂ।
ਅਸੀਂ ਥੋੜੇ ਬੌਤੇ ਚਲੋ ਕਰਣੇ ਪੈਂਦੇ ਨਾ।
ਹੂੰ, ਅੱਜ-ਕੱਲ ਦੇ ਬੱਚੇ ਕਰਦੇ ਐ ਨਖਰੇ। ਕੀ ਕਹਿਣ ਵਿਚਾਰੇ, ਹੂੰ। ਪੈਲੇ ਵਰਗਾ ਟੇਸਟ ਵੀ ਨੀ ਨਾ ਰਿਆ ਸਬਜ਼ੀਆਂ ਵਿੱਚ ਗਰਮੀ ਨੇ ਤੇ ਲੱਤ ਲਾਈ ਦੀ ਏ।
ਹਾਂ, ਗਰਮੀ ਤੇ ਬਹੋਤ ਜਿਆਦਾ ਹੋਈ ਦੀ ਏ, ਗਰਮੀ ਤੇ ਪੁੱਛੋ ਈ ਨਾ ਤੁਸੀਂ। ਸਾਡੇ ਆਪਣੇ ਏਧਰ ਬੋਤ ਗਰਮੀ ਏ ਥੋੜਾ ਬੌਤਾ ਮੌਸਮ ਚੇਂਜ ਵੀ ਏ।
ਕਈ ਝਾੜ ਬਨ ਵੀ ਜਾਂਦਾ ਤੇ ਪਰ ਮੌਸਮ ਹੈ ਨੀ ਕੇ ਵਸਣ ਵਾਲਾ ਨੀ ਹੈਗਾ।
ਬਸ ਕਮਰਿਆਂ ਦੇ ਵਿੱਚ ਤੇ ਪੁੱਛੋ ਨਾ ਕਿੰਨੀ ਪੜਾਸ ਐ।
ਲੂ ਚਲਦੀ ਏ ਮਰਗੇ ਪਖਾ ਵੀ ਗਰਮ ਵਾ ਥੱਲੇ ਸੁੱਟਦਾ।
ਹਾਂ ਸਾਫ਼ ਕਰਨਾ ਸੀ ਪੱਖਾ।
ਪੱਖਾ ਵੀ ਗਰਮ ਮਾਸ ਸੁੱਟਦਾ ਥੱਲੇ।
ਪੱਖਾ ਸਾਫ਼ ਕਰ ਲੈਣਾ ਹੀ ਨਾ।
ਪੱਖਾ ਤੇ ਸਾਫ਼ ਕੀਤਾ ਐ ਹਵਾ ਈ ਉਤੋਂ ਲੈਂਟਰ ਤੋਂ ਗਰਮ ਆਂਦੀ ਹੀ
ਅੱਛਾ- ਅੱਛਾ ਲੈਂਟਰ ਗਰਮ ਏ। ਪਾਣੀ-ਪੂਣੀ ਪਾਇਆ ਕਰੋ ਸ਼ਾਮ ਵੇਲੇ ਥੋੜਾ। ਅੱਛਾ ਜੀ, ਬਸ ਫਿਰ ਥੋੜਾ ਟੈਮ ਤਕ ਏਸੀ ਚੱਲ ਜਾਣਗੇ ਰਾਤ ਵੇਲੇ ਵੈਸ
ਆਂ ਹੁਣੇ ਹਰ ਏਸੀ ਚਲਾ ਦਵੇ ਠਾ ਜਾਂਦਾ ਬਿਲ ਕਿੰਨੇ ਪਾਪ ਈ ਭਰਨੇ ਨੇ ਬਿਲ। ਹਰ ਵੇਲੇ ਏਸੀ ਵੀ ਨੀ ਵਾਰਾ ਖਾਂਦਾ ਨਾ। ਹਾਂ।
ਬਸ ਹੁਣ ਰਾਤੀ ਸੋਣ ਲੱਗਿਆਂ ਏਸੀ ਚੱਲਣ ਦੀ।
ਓਏ ਦੋ ਘੰਟੇ ਚਲਾ ਦਈ ਏਸੀ ਰਾਤ ਵੇਲੇ। ਜਿੱਥੇ ਨੀਂਦਰ ਪੈ ਗਈ ਉੱਥੇ ਫਿਰ ਸਹੀ।
ਹਾਂ ਐਵੀ ਸਈ
ਫਿਰ ਅੱਖ ਲੱਗ ਫਿਰ ਤੇ ਨੀ ਪਤਾ ਲੱਗਦਾ
ਬੰਦਾ ਜਾਗਦਾ ਪਿਆ ਤਾਂ ਚਿਕਨ ਪਾਸੇ ਵੱਟੀ ਉਧਰ ਇਧਰ
ਹੂੰ,,,
ਬੱਚੇ ਬੜਾ ਸ਼ੋਰ ਮਚਾਂਦੇ ਵੇ ਨੇ
ਬੱਚੇ ਬੜੇ ਤੰਗ ਕਰਦੇ ਨੇ ਬਸ ਕੀ ਕਰੀਏ ਇਨਾਂ ਦਾ
ਬਸ ਤੰਗ ਕਰਦੇ ਛੁੱਟੀਆਂ ਨੇ ਸ਼ੁਕਰ ਕਰਨਗੇ ਸਕੂਲ ਜਾਨਗੇ।
ਸ਼ੁਕਰ ਹੋਏਗਾ।
ਜਾਨ ਖਾਦੀ ਦੀ ਇਨਾਂ ਨੇ ਘਰ ਬੈ ਕੇ ਸਾਡੀ ਬਸ ਬੋ ਤੰਗ ਕਰਦੇ, ਪੁੱਛੋ ਕੁਛ ਨੀ
ਹਾਂ, ਹੋਰ
ਹੋਰ ਤੇ ਕੁਛ ਨੀ ਬਸ ਰੋਟੀ ਪਾਨੀ ਬਨਾਨ ਲੱਗੇ ਆ, ਖਾ ਕੇ ਫੇਰ ਪਾਂਡੇ-ਪੁਡੇ ਕਰਕੇ ਫੇਰ ਸੋਵਾਂਗੇ।
ਹੂੰ। ਐਹ ਬੱਚੇ ਬੜੇ ਅੱਥਰੇ ਬੱਚੇ ਨੇ ਅੱਥਰੇ
ਬੱਚੇ ਬੜੇ ਅਥਰੇ ਨੇ, ਕੰਮ ਕਰੀ ਜਾਂਦੇ ਨੇ ਜਾਨ-ਜਾਨ ਕੇ ਕਰਦੇ ਨੇ ਪਤੈ ਨਾ ਫੋਨ ਆਏ ਦਾ ਕਿਸੇ ਦਾ
ਹਾਂ।
ਹੂੰ।
ਅਫਲਾਤੂਨ ਨੇ
ਸਗੋਂ ਮੇਰੇ ਕੰਨ ਦੇ ਕੋਲ ਆ ਕੇ ਚੀਕਾਂ ਮਾਰਦੇ ਪ‌ਏ ਨੇ। ਹੋਰ ਹੋਰ ਸੁਣਾਓ, ਰੋਟੀ-ਪਾਨੀ ਖਾ ਲੀਤੀ ਏ?
ਹਾਂ, ਨਈ ਅਜੇ ਬਨਾਨੀ ਐ, ਬਨਾਦੀਆਂ ਪ‌ਈਆ ਨੇ ਤਿੰਨਾਂ ਦੀ ਡਿਯੂਟੀ ਏ।
ਅੱਛਾ‌ ਜੀ। ਨਈ ਤੇ ਓਨਾਂ ਨੇ ਨੀ ਬਨਾਈ ਤੇ ਆਪੇ ਈ ਲਾ ਲੋ ਦੋ ਫੁੱਲ
ਓ ਤੇ ਫੇਰ ਕੋਈ ਗੱਲ ਨੀ, ਫੇਰ ਆਪ ਈ ਲਾ ਲਾਂਗੀ ਤੇ ਹੋਰ ਕੀ ਏ। ਨਾ ਲਾਨਗੇ ਤੇ ਫੇਰ ਏਈਓ ਕਰਨਾ ਪੈਣਾ।
ਆ ਐ ਵੀ ਸਈ ਏ, ਹੋਰ ਆਪ ਈ ਲਾਕੇ ਦੋ-ਦੋ ਖਾਲੋ ਗੇ। ਵਚਾਰੀ ਦੋ ਲਾ ਕੇ ਖਾ ਕੇ ਵੇਲੀ ਹੋਵੇ। ਹੋਰ, ਓਨੂੰ ਵਚਾਰੀ ਨੂੰ ਤੰਗ ਕਿਓ ਕਰਨਾ ਰਾਤ ਵੇਲੇ ਤੁਈ।
ਤੇ ਹੋਰ
ਹੋਰ ਸੁਨਾਓ?
ਬਸ ਠੀਕ ਐ, ਬਸ ਹੋਰ ਕੱਲ ਤੀਕਨ ਹੋਰ ਸੋਚਾਂਗੇ ਨਵਾਂ-ਤਾਜਾ।
ਹਾਂ ਦਿਨ ਚੜੇਗਾ ਤੇ ਨਵੀਂ ਤਾਜ਼ੀ ਆਏਗੀ।
ਹੋਰ
ਬਸ ਹੁਨ ਤੇ ਸੁੱਖ ਦਾ ਮੰਜਾ ਲੱਭਿਆ, ਐਸਲੇ ਤੇ ਕੰਮ-ਕਾਰ ਨਾਲ ਥੱਕ ਥਕਾਵਟ ਹੋਈ ਹੁੰਦੀ ਏ ਬਸ, ਮੰਜਾ ਮਿਲੇ ਤੇ ਸੋਣ ਦੀ ਕਰੀਏ ਬਸ।
ਹਾਂ, ਦੁਪੈਰੇ ਵੀ ਨੀ ਸਗੋਂ ਰਾਮ ਕੀਤਾ ਗਿਆ, ਅੱਜ ਕੋਈ ਮੈਹਮਾਨ ਆ ਗਏ ਸਨ ਦੁਪੈਰੇ। ਤੇ ਤਾਂ ਕਾਰਕੇ ਥੋੜਾ ਜੇਆ ਦੁਪੈਰੇ ਰੈਸਟ ਕਰੀਦਾ ਐਕਤੀ ਓਵੀ ਨੀ ਹੋਇਆ।
ਅੱਛਾ, ਅੱਜ ਰੈਸਟ ਨੀ ਹੋਈ, ਚਲੋ ਅੱਜ ਰਾਤੀ ਜਲਦੀ ਨੀਂਦਰ ਆਜੇਗੀ ਥੋੜੀ ਨਾ‌ ਚਲੋ ਵਧੀਐ ਸਗੋਂ, ਨੀਂਦਰ ਓਦੀ ਜਲਦੀ ਤੇ ਵਦੀਆ ਪਏਗੀ। ਚਲੋ ਪੱਕੀ ਨਿੰਦਰ, ਹੋਰ ਸੁਨਾਓ?
ਬਸ ਠੀਕ ਐ। ਹੂੰ।
ਹੂੰ ਚਲੋ ਠੀਕ ਐ ਮੈਨੂੰ ਨਾ ਕੌਲ ਆਦੀ ਪ‌ਈ ਵਿਚ। ਕੋਈ ਨੀ ਮੈਂ ਬਾਦ ਵਿੱਚ ਕਰਦੀ ਆ, ਠੀਕ ਐ ਜੀ ਸਤਿ ਸ਼੍ਰੀ, ਸਤਿ ਸ੍ਰੀ ਕਾਲ।